ਹਾਂਜੀ ਹਾਂਜੀ ਸਭ ਵਧੀਆ ਜੀ ਤੁਹਾਡਾ ਫੈਮਲੀ ਵਿੱਚ ਸਭ ਠੀਕ-ਠਾਕ? ਚਲੋ ਸਰ ਵਧੀਆ ਹੀ ਹੋਣਾ ਚਾਈਦਾ ਹੈ, ਹੋਰ ਸਰ ਤੁਸੀਂ ਅੱਜ ਕੱਲ ਕੀ ਕਰ ਰਏ ਓ ਫੇਰ
ਬਾ ਜੀ ਮੈਂ ਤਾਂ ਅਜੇ ਫਰੀ ਆ।
ਅੱਛਾ ਜੀ ਅੱਛਾ ਚਲੋ ਸਰ ਮੈਂ ਤੁਹਾਡੇ ਨਾਲ ਨਾ ਇੱਕ ਟੋਪਿਕ ਉੱਤੇ ਗੱਲ ਕਰਨੀ ਸੀ।
ਹਾਂਜ-ਹਾਂਜੀ ਕਰੋ।
ਜਿਵੇਂ ਅੱਜ ਕੱਲ੍ਹ ਸਾਡੇ, ਕੱਪੜਿਆਂ ਉੱਤੇ ਮੈਂ ਟਰੈਡੀਸ਼ਨਲ ਕਲੋਥਸ ਐਂਡ ਮੋਡਰਨ ਕਲੋਥਸ ਵਿੱਚ ਕਿੰਨਾ ਫਰਕ ਆ ਗਿਆ ਨਾ ਸਾਡੇ ਅੱਜ-ਕਲ ਕੱਪੜਿਆਂ 'ਚ ਕਿੰਨਾ ਡਿਫਰੈਂਸ ਆ ਰਿਹਾ ਟ੍ਰਡੀਸ਼ਨਲ ਕਪ ਫਿਰ ਇਹ ਸਾਡੀ ਸੰਸਕ੍ਰਿਤੀ, ਔਰ ਪਹਿਚਾਣ ਨੂੰ ਦਿਖਾਂਦੇ ਸੀ ਹਨਾ। ਤਿਉਹਾਰਾਂ ਦੇ ਓੱਤੇ ਅਸੀ ਖ਼ਾਸ ਕੱਪੜੇ ਪਾਣੇ ਆ, ਸੂਟ ਜਿਵੇਂ ਜੈਂਟਸ ਓ ਗਏ ਕੁੜਤੇ ਪਜਾਮੇ-ਪਾਂਦੇ ਨੇ ਹੇਨਾ ਔਰ ਓਹ ਬੜੇ ਆਰਾਮਦਾਇਕ ਔਰ, ਆਰਾਮਦਾਇਕ ਔਰ ਸੋਹਣੇ ਲੱਗਦੇ ਹੁੰਦੇ ਸੀ ਹੇਨਾ
ਸਈ ਗੱਲ ਹੈ।
ਇਕ ਰਾਜੇ ਦੇ ਆਪਣੇ ਅਲੱਗ-ਅਲੱਗ ਕੱਪੜੇ ਹਨ ਜਿਵੇਂ ਸਾਡੇ ਅਗਰ ਅਸੀ ਪੰਜਾਬ ਸਾਈਡ ਜਾਈਏ ਓੱਥੇ ਕੀ ਹੁੰਦਾ ਹੈ ਲੇਡੀਜ਼ ਕੀ ਪਾਂਦੀਆਂ ਹਨ। ਸੂਟ ਪਾਦੀਆਂ ਹਨ ਤੇ ਸਾਡੇ ਜੈਂਟਸ ਕੀ ਹੁੰਦੇ ਹਨ ਓ ਕੀ ਪਾਦੇ ਨੇ ਕੁੜਤੇ ਪਜਾਮੇ ਪਾਦੇ। ਤੇ ਸਾਡੇ ਅਗਰ ਅਸੀਂ ਏਧਰ ਹਰਿਆਣਾ ਦੀ ਸਾਈਡ ਦੇਖੀਏ। ਤੇ ਹਰਿਆਣਾ ਸਾਈਡ ਸਾਡੇ, ਲੋਕੀ ਪਾਦੇ ਅਨ ਲੂੰਗੀ ਕੁੜਤਾ ਤੇ ਲੇਡੀਜ਼ ਪਾਦੇ ਨੇ ਹਰਿਆਨਵੀ ਡਰੈਸ, ਹਨਾਂ ਓਨਾ ਦੀ ਡਰੈਸ ਬਹੁਤ ਹੈ ਵੀ ਹੁੰਦੀ ਐ ਸਭ ਦੀ ਆਪਣੀ-ਆਪਣੀ ਇੱਕ ਡਰੈਸਿੰਗ ਸੈਂਸ ਹੈ। ਗੁਜਰਾਤ ਵਿੱਚ ਏਓ ਈ ਆ ਜੈਂਟਸ ਦਾ ਲੂੰਘੀ ਕੁੜਤਾ, ਤੇ ਓਨਾਂ ਦੇ ਕਾਗਰਾ ਚੋਲੀ ਵਗੈਰਾ ਹੋ ਗਏ ਜਿਵੇਂ ਗੁਜਰਾਤ ਵਿੱਚ ਘਾਘਰਾ ਚੋਲੀ ਚੱਲਦਾ ਹਨਾ, ਸਾਰੀ ਜਗਾ ਤੇ ਹਰ-ਹਰ ਤਰਾ ਤੀਸ ਸਟੇਟ ਵਿਚ ਅਲੱਗ -ਅਲੱਗ ਤਰ੍ਹਾਂ ਦਾ ਕੱਪੜਾ ਲੋਕੀ ਪਾਉਂਦੇ ਨੇ ਹਨਾ। ਬਹੁਤ ਹਰ ਕੱਪੜਿਆਂ ਦਾ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਹੀ ਹੋ ਗਿਆ। ਪਹਿਲੇ ਜਿਹੜੇ ਕੱਪੜੇ ਹੁੰਦੇ ਸੀ ਉਹ ਸਾਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਸੀ। ਤਿਉਾਰ ਚ ਲੋਕੀ ਜਿਆਦਾ ਤੋਂ ਜਿਆਦਾ ਉਹੋ ਜਿਹੇ ਕੱਪੜੇ ਪਾਉਂਦੇ ਸੀ ਉਹ ਡਿਜ਼ਾਇਨ ਵੀ ਕਿਵੇਂ। ਹੁੰਦੇ ਸੀ ਜਿਵੇਂ ਪੁਰਾਣੇ ਜ਼ਮਾਨੇ ਦੇ ਹੁੰਦੇ ਨੇ। ਔਰ ਹਰ ਛੇਤਰ ਦੇ ਅਲੱਗ ਅਲੱਗ ਹੁੰਦੇ ਸੀ ਹਨਾ ਸਰ ਤੁਸੀਂ ਕਿਹੋ ਜਿਹੇ ਕੱਪੜੇ ਪਾਉਣੇ ਪਸੰਦ ਕਰਦੇ। ਜੋਂ ਜ਼ਿਆਦਾਤਰ।
ਸਾਰਾ ਜਮਾਨਾ ਹਿਸਾਬ ਨਾਲ ਪਾਉਣਾ ਚਾਹੁੰਦਾ।
ਨਹੀਂ ਜਮਾਨੇ ਨਾਲ ਤਾਂ ਸਰ ਠੀਕ ਹੈ ਪਰ ਇੱਕ ਬੰਦੇ ਦੀ ਖੁਦੇ ਦੀ ਇੱਕ ਡਰੈਸਿੰਗ ਸੈਂਸ ਹੁੰਦੀ ਹੈ ਬੰਦਾ ਉਸ ਚੀਜ਼ ਨੂੰ ਕੁੱਝ ਜ਼ਿਆਦਾ। ਪਾਉਂਦਾ ਹੈਨਾਂ।
ਆਹ ਉਹ ਵੀ ਪੈਂਟ ਸ਼ਰਟ ਜ਼ਿਆਦਾ।
ਅੱਛਾ ਤੁਸੀਂ ਪੈਂਟ ਸ਼ਰਟ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਹਰਿਆਣਾ ਤੋਂ ਬਿਲੋਂਗ ਕਰਦੇ ਹੋ ਪੰਜਾਬ। ਤੋਂ ਬਿਲੋਂਗ ਕਰ ਦਿਓ। ਓਕੇ ਪੰਜਾਬ ਵਿੱਚ ਤਾਂ ਸਰ ਵੈਸੇ ਜਿਆਦਾਤਰ ਲੋਕੀ ਉੱਥੇ ਕੁੜਤਾ ਪਜਾਮਾ। ਬਹੁਤ ਜਿਆਦਾ ਫੇਮਸ ਹੈ ਉੱਧਰ ਦੇ ਜਿਆਦਾ ਲੋਕੀ ਕੁੜਤਾ ਪਜਾਮਾ ਨਾਲ ਪੱਗ ਤੁਸੀਂ ਸਰਦਾਰ ਹੋ। ਦੋ। ਹਾਂਜੀ, ਹਾਂਜੀ ਬਸ ਸਾਡੇ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਲੋਕੀ ਕੁੜਤੇ ਪਜਾਮੇ ਜ਼ਿਆਦਾ ਇੱਕ ਕੁੜਤਾ ਪਜਾਮਾ ਜ਼ਿਆਦਾ ਪਾਉਂਦੇ ਨੇ ਇੱਕ ਪਠਾਨੀ ਸੂਟ ਅੱਜ ਕਲ ਤਾਂ ਬਹੁਤ ਟ੍ਰੈਂਡ ਵਿੱਚ ਆ ਰਿਹਾ ਨਾ। ਹਨਾ ਔਰ ਇੱਕ ਮੋਡਰਨ ਟ੍ਰੈਂਡ ਮੋਡਰਨ ਕੱਪੜੇ ਆ ਗਏ ਹਨ। ਜੋ ਸਿਰਫ ਫੈਸ਼ਨ, ਫੈਸ਼ਨ ਦੇਖਦੇ ਨੇ ਉਹ ਇਹ ਨੀ ਦੇਖਦੇ ਕਿ ਸਾਡੇ ਪੁਰਾਣੇ ਜਮਾਨੇ ਵਿੱਚ ਲੋਕੀ ਕੀ ਪਾਉਂਦੇ ਸੀ। ਨਹੀਂ ਪਾਉਂਦੇ ਸੀ। ਸਿਰਫ ਫੈਸ਼ਨ ਨੂੰ ਦੇਖਦੇ ਜੋ ਨਵਾਂ ਟਰੈਂਡ ਚੱਲ ਰਿਹਾ ਹੋ ਉਹ ਕੱਪੜੇ ਪਾਉਣੇ ਨੇ ਲੋਕਾਂ ਨੇ ਹਨਾ। ਰੋਜ਼ਮਰਾ ਵਿੱਚ ਜ਼ਿਆਦਾਤਰ ਪਹਿਲੇ ਜ ਪਹਿਲੇ ਕੀ ਹੁੰਦਾ ਸੀ ਲੋਕ ਪੈਂਟ ਸ਼ਰਟ ਹੀ ਪਾਉਣੇ ਆਪਣੇ ਲੂੰਗੀ ਧੋਤੀ ਪਾਣੀ ਪਰ ਹੁਣ ਅੱਜ ਕੱਲ੍ਹ ਲੋਕੀ ਆਪਣੇ ਪਜਾਮਾ ਟੀ ਸ਼ਰਟ ਜਿਆਦਾ ਵੇਅਰ ਕਰਦੇ ਨੇ ਹਨਾ। ਉਹਨਾਂ ਇਹ ਟਰੈਂਡ ਡਿਜ਼ਾਇਨਰ ਕੱਪੜੇ ਪਾਉਣ ਲੱਗ ਗਏ ਨੇ ਆਪਣੇ ਡਿਜ਼ਾਇਨਰ ਕੋਲੋਂ ਕਰਾਣੇ ਖੁੱਲੀ ਪੈਂਟਾਂ ਸ਼ਰਟਾਂ। ਕਈ ਤਰ੍ਹਾਂ ਦਾ ਡਿਜ਼ਾਇਨ ਆ ਗਿਆ ਨਿੱਕਰ ਟੀ ਸ਼ਰਟ ਹਨਾ। ਲਗ ਲਗਭਗ ਹਰ ਜਗ੍ਹਾ ਪਰ ਇਹ ਇਹ ਹੋ ਗਿਆ। ਕਿ ਪਹਿਲੇ ਜਿਹੜੇ ਪੁਰਾਣੇ ਜਮਾਨੇ ਵਿੱਚ ਲੋਕ ਕੱਪੜੇ ਪਾਉਂਦੇ ਸੀ ਨਾ। ਉਹ ਸਭ ਦੇ ਹਰ ਇੱਕ ਖੇਤਰ ਦੇ ਅਲੱਗ- ਅਲੱਗ ਹੁੰਦੇ ਸੀ ਹਨਾ ਬਟ ਹਨਾ ਪਰ ਹੁਣ ਅੱਜ। ਹੋ ਗਿਆ ਨਵਾਂ ਟਰੈਂਡ ਆ ਗਿਆ ਹਰ ਜਗ੍ਹਾ ਤੇ ਲੋਕਾਂ ਨੇ ਸੇਮ ਕੱਪੜੇ ਪਾਏ ਜੋ। ਫੈਸ਼ਨ ਚੱਲ ਰਿਹਾ ਹੈ ਲੋਕੀ ਉਹੀਓ ਕੱਪੜੇ ਪਾ ਰਹੇ ਨੇ ਹਨਾ।
ਕੋਈ ਗੱਲ ਨਹੀਂ।
ਬਸ ਲੋਕੀ ਅੱਜ ਕੱਲ੍ਹ ਜ਼ਿਆਦਾ ਟਰੈਂਡ ਨੂੰ ਫੋਲੋ ਕਰਦੇ ਨੇ ਆਪ। ਆਪਣੇ ਇਹ ਨਹੀਂ ਵੇਖਦੇ ਕਿ ਸਾਡੇ ਪੁਰਾਣੇ ਜਮਾਨੇ ਵਿੱਚ ਸਾਡੇ ਲੋਕੀ ਕਿਹੜੇ ਕਿਹੋ ਜਿਹੇ ਕੱਪੜੇ ਪਾਉਂਦੇ ਸੀ। ਕਿਹੋ ਜਿਹੀ ਨਹੀਂ ਪਾਉਂਦੇ ਸੀ। ਮੋਡਰਨ ਜ਼ਮਾਨੇ ਮੇਂ ਜ਼ਿਆਦਾਤਰ ਲੋਕੀ ਜੀਨਸ ਟੀ ਸ਼ਰਟ ਟੋਪ ਸਕਰਟ ਸੂਟ। ਇਹੋ ਜਹੀ ਚੀਜ਼ਾਂ ਜ਼ਿਆਦਾ ਪਾਉਦੇ ਨੇ ਹਨਾ।
ਬਿਲਕੁਲ ਸਹੀ ਗੱਲ ਜੀ।
ਅ ਪੁਰਾਣੇ ਜ਼ਮਾਨੇ ਵਿੱਚ ਲੋਕੀ ਜ਼ਿਆਦਾ ਪਾਉਂਦੇ ਸੀ ਸਾੜੀ, ਸਲਵਾਰ, ਸੂਟ, ਧੋਤੀ, ਕੁੜਤਾ। ਲਹਿੰਗਾ ਇਸ ਤਰ੍ਹਾਂ ਦੇ ਕੱਪੜੇ ਜ਼ਿਆਦਾ ਚੱਲਦੇ ਸੀ ਪਰ ਇਹ ਹੁੰਦਾ ਸੀ ਕਿ ਅੱਜ। ਅੱਜ ਕੱਲ ਦੇ ਟਾਈਮ ਵਿੱਚ ਜਿਹੜੇ ਕੱਪੜੇ ਹਨ ਬੜੇ ਆਰਾਮਦਾਇਕ ਹਨ। ਸੋਣ ਦੇ ਕੱਪੜੇ ਅਲੱਗ ਹਨ ਪਾਰਟੀ ਵਿੱਚ ਜਾਣ ਦੇ ਕੱਪੜੇ ਹੋ ਗਏ ਨੇ ਹਨਾ ਸਕੂਲ ਜਾਣਾ ਸਕੂਲ ਦੀ ਡਰੈਸ ਅਲੱਗ। ਘਰ ਆ ਕੇ ਬੱਚੇ ਟਿਊਸ਼ਨ ਜਾਣਾ ਉਹਦੇ ਕੱੜੇ ਅਲੱਗ ਨੇ ਖੇਲਣ ਵਾਸਤੇ ਕੱਪੜੇ ਅਲੱਗ ਨੇ ਹਰ, ਹਰ ਇੱਕ ਚੀਜ਼ ਦੇ ਕੱਪੜੇ ਹੋ ਗਏ ਪਹਿਲੇ ਏਦਾਂ ਨੀ ਹੁੰਦਾ ਸੀ। ਪਹਿਲੇ ਕੀ ਹੁੰਦਾ ਸੀ ਇੱਕ ਬੱਚੇ ਦੇ ਕੱਪੜੇ ਦੂਸਰਾ ਬੱਚਾ ਵੀ ਪਾਦਾ ਸੀ ਬਟ ਅੱਜ ਇਕੱਲੇ ਕੀ ਬੱਚੇ ਕੋਲ ਇੰਨੇ-ਇੰਨੇ ਕੱਪੜੇ ਨੇ ਹਨਾ ਆਪਣੇ
ਬਿਲਕੁਲ ਸਹੀ ਗੱਲ ਹੈ।
ਹਨਾ, ਐਵੇਂ ਤਾਂ ਸਰ ਜਿਵੇਂ ਲੇਡੀਜ਼ ਨੂੰ ਤਾਂ ਬੜਾ ਸ਼ੌਂਕ ਹੁੰਦਾ, ਕੱਪੜਾ ਕੱਪੜੇ ਪਾਉਣ ਦਾ, ਉਹਦੇ ਹਰ ਤਰ੍ਹਾਂ ਦੇ, ਕੱਪੜੇ ਪਾਉਦੀਆਂ, ਉਹ ਨੂੰ ਹੁੰਦਾ ਜੋ ਫੈਸ਼ਨ ਜਾ ਰਿਹਾ, ਉਹੀ ਪਾਓ।
ਹਾਂਜੀ, ਹਾਂਜੀ।
ਹੋਰ ਸਰ, ਤੁਸੀਂ ਸੁਣਾਓ ਕੁਛ?
ਮੈਂ ਤੇ ਕੁਛ ਨੀ ਕਹਿਣਾ ਚਾਹਾਂਗਾ।
ਹਾਂਜੀ, ਸਰ ਸਾਡੇ ਪੰਜਾਬ ਵਿੱਚ ਸਭਿਆਚਾਰ ਦੀ ਪਹਿਚਾਣ ਨੂੰ ਦੱਸ ਤਾਂ ਸਾਡਾ ਕੁੜਤਾ ਪਜਾਮਾ, ਹਨਾ, ਔਰ ਸਲਵਾਰ ਜੋ ਤਿਉਹਾਰਾਂ ਵਿੱਚ ਖ਼ਾਸ ਮੌਕਿਆਂ ਤੇ ਪਹਿਲੇ ਪਾਏ, ਪਾਏ ਜਾਂਦੇ ਨੇ, ਸਭ ਤੋਂ ਜਿਆਦਾ ਲੋਕ ਕੀ ਕਰਦੇ ਨੇ, ਫੈਸਟੀਵਲ ਫੈਸਟੀਵਲ ਆ ਗਿਆ ਟ੍ਰਡੀਸ਼ਨਲ ਕੱਪੜੇ ਪਾ ਦੋ, ਹਰ ਇੱਕ ਫੈਸਟੀਵਲ ਦੇ ਹਿਸਾਬ ਨਾਲ ਹਰੇਕ ਕੱਪ ਕੱਪੜਾ ਬਣ ਚੁੱਕਿਆ ਹੈ, ਅਗਰ ਗੁਰਦੁਆਰੇ ਜਾਣਾ, ਆਪਾਂ ਸੂਟ ਪਾ ਲੈਂਦੇ ਹਾਂ, ਘਰ ਰਹਿਣਾ ਲੋਵਰ ਟੀ ਸ਼ਰਟ ਪਾ ਲੈ ਜੋਬ ਤੇ ਗਏ ਫੋਰਮਲ ਕੱਪੜੇ ਪਾ ਲਏ। ਹਨਾ, ਹਰ ਇੱਕ ਚੀਜ਼ ਤੇ ਜਾਣ ਵਾਸਤੇ ਹਰ, ਹਰ ਇੱਕ ਚੀਜ਼ ਦੇ ਅਲੱਗ, ਹਰ ਇੱਕ, ਹਰ ਇੱਕ ਕੰਮ ਵਾਸਤੇ, ਹਰ ਇੱਕ ਤਰ੍ਹਾਂ ਦਾ ਕੱ ਕੱਪੜਾ ਬਣ ਚੁੱਕੇ, ਹਨਾ ਹਰ ਇਲਾਕੇ ਦੇ ਆਪਣੇ ਵੱਖਰੇ- ਵੱਖਰੇ ਹਨ, ਅਸੀਂ ਅਗਰ ਆਫਿਸ ਜਾਣਾ ਸਾਨੂੰ ਫੋਰਮਲ ਕੱਪੜੇ ਪਾਉਣੇ, ਤਾਂ ਸਾਨੂੰ ਹੈਗਾ ਅਸੀਂ ਪੈਂਟ ਸ਼ਰਟ ਪਾ ਕੇ ਜਾਈਏ।
ਸਹੀ ਗੱਲ ਹੈ ਜੀ।
ਹਨਾ, ਹਰ ਇੱਕ ਚੀਜ਼ ਦੇ ਆਪਣੇ ਅਲੱਗ- ਅਲੱਗ। ਹੋ ਗਿਆ ਏ, ਹੋਰ ਸੁਣਾਓ ਸਰ ਤੁਹਾਡਾ ਕੀ ਹਾਲ -ਚਾਲ ਹੈ।
ਮੈਂ ਤਾਂ ਵਧੀਆ ਜੀ।
ਪੈਸੇ ਆ ਗਏ ਜਿਹਨੂੰ।
ਹਾਂਜੀ, ਅੱਛਾ ਜੀ।
ਹਾਂਜੀ।
ਬੜਾ ਵਧੀਆ ਗੱਲ ਹੈ ਜੀ, ਪੈਸੇ ਆ ਗਏ ਨੇ ਤੇ।
ਪੈਸੇ ਆਉਣੇ ਸਰ ਲਾਈਫ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਨੇ, ਪੈਸਾ ਨੀ ਹੈ ਤੇ ਕੁਛ ਵੀ ਨੀ ਹੈਗਾਾ।
ਹੋਰ ਤੇ ਸਹੀ ਗੱਲ ਹੈ ਜੀ।
ਬਿਨਾਂ ਪੈਸੇ ਤੋਂ ਉੱਤੇ ਕੋਈ ਕਿਸੇ ਨੂੰ ਪੁੱਛ ਕੇ ਵੀ ਰਾਜੀ ਨਹੀ, ਜਿਹਦੇ ਕੋਲ ਪੈਸਾ ਉਹਦੀ ਜੈ ਜੈ। ਘਰ 'ਚ ਕੋਈ ਪੈਸਾ ਨੀ, ਉਹਨੂੰ ਕੋਈ ਪੁੱਛਦਾ ਨੀ।
ਸਹੀ ਗੱਲ ਜੀ।
ਹਨਾ, ਪੈਸਾ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ।
ਹਾਂਜੀ, ਉਹ ਤੇ ਹੈ ਜੀ।
ਆਗੇ ਵੀ ਕੁੱਛ ਬੋਲ ਨਾ ਹੁਣ।
ਪਤਾ ਕੀ ਹੈ ਜੀ, ਅੱਜ- ਕੱਲ੍ਹ ਕਰਪਸ਼ਨ ਤੁਹਾਨੂੰ ਪਤਾ ਕਿੰਨਾ ਹੈਗਾ।
ਹਾਂਜੀ।
ਅਜ- ਕੱਲ੍ਹ। ਤੇ ਬਿਨਾਂ ਪੈਸੇ ਤੋਂ ਕੋਈ ਵੈਲਿਊ ਨਹੀਂ ਹੈਗੀ, ਬਣ ਜੀ, ਇਹ ਪੈਸਾ ਦੇ ਤਾਂ ਹੀ ਜਾਣਗੇ ਉਹੀ।
ਕਈ ਲੋਕ ਇਸ ਚੀਜ਼ ਨੂੰ ਅੱਛੇ ਮਿਹਨਤ ਨਾਲ ਕਮਾਉਂਦੇ ਨੇ, ਕਈ ਦੂਸਰਿਆਂ ਦਾ ਮਾਰ ਕੇ ਬੇਈਮਾਨੀ ਨਾਲ ਕਮਾਂਉਦੇ ਨੇ।
ਪਤਾ ਕੀ, ਇੱਥੇ ਤੁਹਾਨੂੰ ਪਤਾ ਇੰਡੀਆ ਦਸ ਪੰਦਰਾ ਹਜ਼ਾਰ ਦੀ ਨੌਕਰੀ ਹੈਗੀ ਬਾਹਰ
ਹਮ ਉਹਦੇ ਵਿੱਚ ਖਰਚੇ ਨੀ ਪੂਰੇ ਹੁੰਦੇ ਜੀ, ਘਰ ਦੇ ਬੱਚਿਆਂ ਨੂੰ ਪੜ੍ਹਾਉਣਾ ਹੀ ਇੰਨਾ ਮੁਸ਼ਕਿਲ ਹੋ ਗਿਆ, ਅੱਜ ਕੱਲ ਦੇ ਟਾਈਮ ਵਿੱਚ ਤੇ
ਇੰਡੀਆ ਤੋਂ ਜਾਦਾ ਬਾਹਰ ਹੈਗੇ ਨੇ, ਕਿਉਂਕਿ ਕਮਾਈਆਂ ਹੀ ਨਹੀਂ ਹੈਗੀਆਂ ਜੀ ਇੱਥੇ।
ਹਾਂ ਸਰ ਇੱਥੇ ਇਨਕਮ ਹੀ ਨੀ ਹੈ, ਬਿਲਕੁਲ ਇੱਥੇ ਤਾਂ ਬਹੁਤ। ਬੁਰਾ ਹਾਲ ਹੋ ਚੁੱਕਿਆ, ਇੱਥੇ ਦੀ ਗੌਰਮੈਂਟ ਨਾ, ਬੱਚੇ ਇਨਾ ਪੜ੍ਹੀ ਜਾ ਰਹੇ ਨੇ, ਬੱਚਿਆਂ ਨੂੰ ਉਹ ਹੀ ਨੀ ਮਿਲ ਰਿਹਾ।
ਉਹੀ ਤਾਂ ਗੱਲ ਹੈ ਨਾ ਜੀ, ਇੱਥੇ ਪੇਪਰ ਲੀਕ ਹੋ ਰਹੇ ਨੇ, ਕਦੀ ਕੁਛ ਹੋ ਰਿਹਾ। ਲੜਾਈਆਂ ਹੋ ਰਹੀਆਂ ਨੇ, ਕੋਈ ਮਰ ਰਿਹਾ, ਦੇਖੋ ਜੀ ਕਿੰਨਾ ਉਹ ਹੈਗਾ।
ਜੀ, ਬਹੁਤ ਜਿਆਦਾ ਕਰਪਸ਼ਨ ਹੋ ਗਈ ਏ। ਹਮ -ਹਮ, ਸਹੀ ਗੱਲ ਆ, ਸਰ ਤੁਹਾਡੀ ਬਿਲਕੁਲ। ਬਹੁਤ ਜਿਆਦਾ ਕਰਪਸ਼ਨ ਹੋ ਗਈ ਹਰ ਇੱਕ। ਚੀਜ਼ ਵਿੱਚ ਲੋਕੀ ਬਸ ਬਲੈਕਮੇਲਿੰਗ ਕਰਨ ਤੇ ਲੱਗੇ। ਜਿੱਥੋਂ ਪੈਸਾ ਬਚਦਾ ਬਚਾ ਲਈਏ ਡੁਪਲੀਕੇਟ। ਚੀਜ਼ਾਂ ਦਿੰਦੇ ਪਣੇ ਹਨ। ਖਾਣ ਦੀ ਚੀਜ਼ਾਂ ਵੀ ਸਾਡੇ ਇੱਥੇ ਇੰਡੀਆ ਵਿੱਚ ਸਹੀ ਨੀ ਮਿਲਦੀਆਂ, ਡੁਪਲੀਕੇਟ ਚੀਜ਼ ਪਹਿਲੇ ਆਉਂਦੀ ਆ ਉਹ। ਬਾਅਦ ਚੋਂ ਆਉਂਦੀ ਹੈ ਸਾਡੇ ਇੱਥੇ।
ਉਹੀ ਤੇ ਹੈ ਜੀ।
ਜੋ ਸਾਡੀ ਸਭ ਤੋਂ ਜ਼ਿਆਦਾ ਖਾਣ-ਪੀਣ, ਦਾ ਸਮਾਨ ਸਾਡੇ ਕਿਸੇ ਚੀਜ਼ ਚੋਂ ਕੀੜੇ ਨੀ- ਕਲਦੇ ਪਏ ਨੇ, ਕੋਈ ਚੀਜ਼ ਡੁਪਲੀਕੇਟ ਹੈ, ਹੁਣ ਅੱਜ ਕੱਲ ਤਾਂ ਇੰਨਾ ਜ਼ਿਆਦਾ ਹੋ ਗਿਆ। ਫਰੂਟ ਔਰ ਜਿ ਅਸੀਂ ਸਬਜ਼ੀਆਂ ਖਾਂਦੇ ਹ, ਉਹ ਵੀ ਸਾਨੂੰ ਨਕਲੀ ਮਿਲਣ ਲੱਗ ਗਈ ਉਹਨਾਂ ਵਿੱਚ ਵੀ ਇੰਜੈਕਸ਼ਨ।
ਜਾਂਦੀ ਮੈਨੂੰ ਸਾਡੇ ਇੱਥੇ ਕਿਧਰੇ।
ਸਹੀ ਗੱਲ।
ਅੱਜ ਬਿਮਾਰੀ ਨੂੰ ਕਦੇ ਅਸੀਂ ਸੁਣਦੇ ਵੀ ਨਹੀਂ ਸੀ, ਉਹ ਵੀ ਬਿਮਾਰੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਹਨ।
ਹਾਂਜੀ -ਹਾਂਜੀ।
ਹਨਾ। ਹਰ ਇੱਕ ਦੇ ਘਰ ਵਿੱਚ ਸ਼ੂਗਰ ਤੇ, ਅੱਜ ਕੱਲ ਪਹਿਲੇ ਬੜੀ ਰੇਅਰ ਕਿਸੇ- ਕਿਸੇ ਨੂੰ ਆਉਂਦੀ ਸੀ, ਬਟ ਅੱਜ ਕੱਲ ਦੇ ਟਾਈਮ ਵਿੱਚ ਕੀ ਹੋ ਗਿਆ। ਬੜੀ ਜ ਨੋਰਮਲ ਜਿ ਹੋ ਗ ਸਭ ਨੂੰ ਸਭ ਦੇ ਘਰਾ ਚ ਪੁੱਛ ਲੋ ਬੀਪੀ ਸ਼ੂਗਰ। ਹਾਰਟ ਦੀ ਪ੍ਰੋਬਲਮ ਸਭ ਨੂੰ ਹੋ ਰਹੀ ਹੈ, ਕਿਉਂਕਿ ਸਾਡੇ ਇੱਥੇ ਖਾਣਾ- ਪੀਣਾ ਸਭ ਤੋਂ ਬੇਕਾਰ ਹੋ ਗਿਆ। ਤੇ ਲੋਕੀ ਤਰੀਕ ਸਹੀ ਟਾਈਮ ਤੇ ਸਹੀ ਭੋਜਨ ਨੀ ਕਰਦੇ। ਉਹ ਤੋਂ ਜੰਕ ਫੂਡ ਖਾਂਦੇ ਨੇ। ਹਨਾ ਆਪਣੀ ਬੈਲੇੈਂਸ ਡਾਇਟ ਨਹੀਂ ਖਾਣਦੇ।
ਸਹੀ ਗੱਲ ਹੈ ਜੀ।
ਤੁਸੀਂ ਸਰ ਕਿੰਨਾ ਜੰਕ ਫੂਡ ਖਾਂਦੇ ਹੋ ਇੱਕ ਦਿਨ ਚ।
ਮੈਂਮ ਬੜਾ ਘੱਟ ਖਾਂਦਾ ਵਾ। ਮੈਂ ਯ ਘਰ ਦੀਆਂ ਚੀਜ਼ਾਂ ਖਾਂਦਾ ਵਾ। ਜਿੰਨਾ ਸਰੀਰ ਸਵਸਥ ਰਹੇ।
ਹਾਂ ਅਸੀਂ ਤੁਸੀਂ ਬਹੁਤ ਘੱਟ ਖਾਂਦੇ ਹੋ। ਤੁਹਾਡੇ ਬੱਚੇ ਤਾਂ ਫੇਰ ਖਾਂਦੇ ਹੋਣਗੇ ਕਿਉਂਕ ਬੱਚਿਆਂ ਨੂੰ ਤਾਂ ਬੜਾ ਹੀ ਸ਼ੌਕ-।
ਪਤਾ ਕੀ ਅੱਜ ਕੱਲ ਅਸੀ ਬੱਚਿਆਂ ਨੂੰ ਰੋਕਿਆ ਦਾ ਕਿ- ਜ਼ਿਆਦਾ ਫਾਸਟ ਫੂਟ ਨਾ ਖਾਓ ਬੜਾ ਨੁਕਸਾਨ ਹੈਗਾ ਜੀ। ਬੱਚਿਆਂ ਨੂੰ ਥੋੜੀ ਸਮਝ ਹੈਗੀ।
ਹਾਂ ਸਰ ਉਹ ਤਾਂ ਸਾਨੂੰ ਹੀ ਸਮਝਾਉਣਾ ਪਏਗਾ, ਅਗਰ ਅਸੀਂ ਉਹਨਾਂ ਨੂੰ ਘਰ ਦੀ ਹਰ ਇੱਕ ਚੀਜ਼ ਬਣਾ ਕੇ। ਦਾਗੇ ਫੇਰ ਉਹ ਬਾਹਰ ਨੀ ਵੇਖਣਗੇ, ਉਹ ਕਹਿਣਗੇ ਨਹੀਂ ਨ। ਨਿੱਕੇ-ਨਿੱਕੇ ਬੱਚਿਆਂ ਨੂੰ ਚੋਕਲੇਟਾਂ ਦੇ ਦੋ, ਆਈਸ ਕਰ੍ਰੀਮ ਦੇ ਦੋ। ਆਪਣੇ ਦੰਦ ਖ਼ਰਾਬ ਕਰ ਲੈਂਦੇ ਇੰਨੇ ਗੰਦੇ ਲੱਗਦੇ ਨੇ।
ਕੋਈ ਸਮਝ ਹੀ ਨਹੀਂ ਹੈਗੀ ਨਾ। ਗੱਲ ਔ ਹੈਗੀ ਹੈ।
ਉਹ ਤਾਂ ਸਾਡੇ ਉੱਤੇ ਡਿਪੈਂਡ ਕਰਦਾ, ਨਾ ਅਸੀਂ ਬੱਚੇ ਨੂੰ ਕੀ ਖਵਾਵਾਂਗੇ ਬੱਚਾ ਓਹੀਓ ਖਾਏਗਾ। ਜੋ ਅਸੀਂ ਉਹਨੂੰ ਬਚਪਣ ਤੋਂ ਖਮਵਾਉਣਾ ਸ਼ੁਰੂ ਕਰਾਂਗੇ, ਉਹੀ ਉਹ ਅੱਗੇ ਤੱਕ ਉਹੀ ਖਾਂਦਾ ਰਹੇਗਾ।
ਫੇਰ ਉਹੀ ਗੱਲ ਨਹੀਂ।
ਹਾਂਜੀ -ਹਾਂਜੀ।
ਉਹੀ ਤੇ ਗੱਲ ਹੈ ਨਾ ਜੀ, ਪਤਾ ਕੀ ਹੈ, ਜੇ ਬੱਚਿਆਂ ਨੂੰ ਅਸੀਂ ਵੇਖਣਾ। ਕਾਰਨ ਬੱਚਿਆਂ ਨੂੰ ਥੋੜੀ ਪਤਾ ਕਿ, ਕੀ ਸਹੀ- ਸਹੀ, ਹੈ ਗੱਲਤ।
ਹਾਂਜੀ- ਹਾਂਜੀ ਸਹੀ ਗੱਲ ਹੈ, ਸਰ ਅਗਰ ਮਾਂ- ਪਿਓ, ਖੁਦ ਹੀ ਬਾਹਰ ਦਾ ਖਾਣਗੇ, ਤਾਂ ਇਹ ਕੋਮਨ ਜਿਹੀ ਗੱਲ ਹੈ। ਬੱਚੇ ਵੀ ਉਹੀ ਓ ਖਾਣਗੇ ਅਗਰ ਬ- ਅਸੀਂ ਇੱਕ ਮਾਵਾਂ ਖੁਦ ਘਰ ਦਾ ਭੋਜਨ ਬਣਾ ਕੇ ਮਿਹਨਤ ਕਰਕੇ ਮਾਵਾਂ ਬਣਾਨੀ ਆ। ਤੇ ਨੋਰਮਲ ਜਿਹੀ ਗੱਲ ਹੈ ਬੱਚੇ ਓ ਹੀ ਓ ਖਾਣਗੇ।
ਓਹੀ ਗੱਲ ਹੈ।
ਹਾਂਜੀ ਸਹੀ ਗੱਲ ਹੈ ਸਰ, ਤੁਹਾਡੀ ਸਭ ਤੋਂ ਵੱਡਾ ਇੰਪੈਕਟ ਤਾਂ ਬੱਚੇ ਉੱਥੇ ਪੇਰੈਂਟਸ ਦਾ ਪੈਂਦਾ, ਅਗਰ ਪੇਰੈਂਟਸ ਅੱਛਾ ਫਰੂਟ ਖਾ ਰਹੇ ਨੇ‌‌ ਅੱਛੀ ਸਬਜ਼ੀਆਂ ਖਾ ਰਹੇ ਨੇ, ਤੇ ਬੱਚਿਆਂ ਨੂੰ ਇਹੀ ਆਜਤ ਹੋਣੀ ਹੈ। ਬੱਚੇ ਉਹੀਓ ਖਾਣਗੇ।
ਹਾਂਜੀ ਉਹੀ ਹੈ ਨਾ, ਜਦੋਂ ਤੱਕ ਬੰਦਾ ਖੁਦ ਸਹੀ ਖਾਏਗਾ ਤੇ ਬਚ ਬੱਚਿਆਂ ਨੂੰ ਵੀ ਵਧੀਆ ਖਵਾਏਗਾ। ਜੇ ਉਹ ਖੁਦ ਹੀ ਗਲਤ ਖਾ ਰੇਹਾ ਤੇ ਬੱਚੇ ਵੀ ਕੀ ਕਰਨਗੇ।
ਸਹੀ ਗੱਲ ਹੈ ਸਰ ਤੁਹਾਡੀ ਬਿਲਕੁਲ।
ਉਹੀ ਹੈ ਨਾ ਜੀ। ਹਰ ਚੀਜ਼ ਲਿਮਿਟ ਸਹੀ ਲੱਗਦੀ ਹੈ।
ਹਰ ਇੱਕ ਚੀਜ਼ ਸਰ ਲਿਮਿਟ ਵਿੱਚ ਅੱਛੀ ਲੱਗਦੀ ਹੈ। ਅਗਰ ਲਿਮਿਟ ਤੋਂ ਬਾਹਰ ਖਾਵਾਂਗੇ ਤਾਂ ਸਾਨੂੰ ਨੁਕਸਾਨ ਹੀ ਕਰੇਗੀ, ਹਨਾ।
ਹਾਂਜੀ ਉਹੀ ਗੱਲ ਹੈ ਨਾ ਜੀ।
ਹਾਂਜੀ-ਹਾਂਜੀ ਸਹੀ ਗੱਲ ਆ ਭਾਅ ਜੀ ਤੁਹਾਡੀ ਬਿਲਕੁਲ ਅਗਰ ਅਸੀਂ ਅੱਛਾ ਭੋਜਨ ਖਾਵਾਂਗੇ ਤੇ ਅਸੀਂ। ਅੱਛਾ ਕਰਾਂਗੇ ਗ਼ਲਤ ਭੋਜਨ ਖਾਵਾਂਗੇ ਤੇ ਸਾਡਾ ਸਰੀਰ ਗਲਤ ਹੀ ਹੋਏਗਾ। ਅਗਰ ਅਸੀਂ ਟਾਈਮ ਨਾਲ ਆਪਣਾ ਸਵੇਰੇ ਨਾਸ਼ਤਾ ਕਰੀਏ। ਟਾਈਮ ਨਾਲ ਆਪਣਾ ਦੁਪਹਿਰੇ ਰੋਟੀ ਖਾਈਏ। ਨਾਲ ਫਰੂਟਸ ਖਾਈਏ ਨਾਲ ਡਰਾਈ ਫਰੂਟ ਖਾਈਏ ਤੇ ਸਾਡਾ ਸਰੀਰ ਆਪਣੇ ਆਪ ਬਿਲਕੁਲ ਸਹੀ ਰਹੇਗਾ।
ਸਹੀ ਗੱਲ ਹੈ ਜੀ।
ਹਮ ਬਿਲਕੁਲ ਸਹੀ ਗੱਲ ਹੈ ਸਰ ਤੁਹਾਡੀ ਸਾਨੂੰ ਅੱਛਾ ਹੀ ਭੋਜਨ ਖਾਣਾ ਚਾਹੀਦਾ ਨਾ।
ਉਹੀ ਤੇ ਜੀ ਸਰੀਰ ਤਾਂ ਹੀ ਸਵਸਥ ਰਹੇਗਾ ਨਾ ਜੀ ਵਧੀਆ ਭੋਜਨ ਖਾਵਾਂਗੇ ਤੇ।
ਗੱਲ ਹੈ ਸਰ। ਤਾਂ ਹੀ ਬੋਡੀ ਅੱਛੀ ਰਹੇਗੀ ਜੇ ਅੱਛਾ ਭੋਜਨ ਖਾਵਗੇ ਅੱਛਾ ਸਰੀਰ ਹੋਏਗਾ। ਗ਼ਲਤ ਭੋਜਨ ਖਾਵਾਂਗੇ ਗ਼ਲਤ ਸਰੀਰ ਹੋਏਗਾ।
ਚਲੋ ਜੀ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ। ਮੈਂ ਹਮ ਅੱਛਾ, ਸਤਿ ਸ੍ਰੀ ਅਕਾਲ ਜੀ, ਚਲੋ ਜੀ।